ਹਾਂਜੀ, ਸਤਿ ਸ੍ਰੀ ਅਕਾਲ ਜੀ'।
ਹੋਰ, ਕਿਆ ਹਾਲ ਚਾਲ ਨੇ ਤੁਹਾਡੇ?
ਹਾਂਜੀ, ਵਧੀਆ ਜੀ, ਵਧੀਆ ਹੋਰ ਕੀ ਕਰ ਰਹੇ ਸੀ।
ਬਸ ਕੁਛ ਨਹੀਂ, ਖਾਣਾ ਹੀ ਬਣਾ ਰਹੀ ਸੀਗੀ।
ਅੱਛਾ- ਅੱਛਾ ਹਾਂ ਮੈਂ ਤੁਹਾਨੂੰ ਇਹ ਇਹੀ ਪੁੱਛਣਾ ਸੀ, ਐਕਚੁਲੀ ਕੀ, ਖਾਣਾ ਘਰ ਦਾ ਬਣਾਉਣਾ ਘਰ ਦਾ ਵਧੀਆ ਹੁੰਦਾ ਹੈ ਜਾਂ ਬਾਹਰੋਂ ਖਾਣਾ ਵਧੀਆ ਹੁੰਦਾ ਹੈ।
ਖਾਣਾ ਤਾਂ ਦੇਖੋ, ਮੇਨ ਤਾਂ ਵੈਸੇ ਘਰ ਦਾ ਹੀ ਵਧੀਆ ਹੁੰਦਾ ਕਿਉਂਕ ਕਿ, ਅੱਜਕਲ ਤੁਹਾਨੂੰ ਪਤਾ ਵੀ ਬਾਹਰਲਾ ਖਾਣਾ ਨਾ ਹੀ ਤਾਂ ਸਿਹਤ ਲਈ ਸਹੀ ਹੈ। ਬਸ ਫੇਰ, ਹੋਰ ਕਿਆ ਜੋ ਘਰ ਬਣਾਇਆ ਹੁੰਦਾ ਉਦੇ ਚ ਪਤਾ ਹੁੰਦੈ ਵੀ ਸਾਫ਼ ਸਫ਼ਾਈ ਵਗੈਰਾ ਸਾਰਾ ਕੁਛ ਹੈਨਾ ਨਾ ਬਾਰ ਦਾ ਤੁਆਨੂੰ ਨਈ ਪਤਾ ਹੁੰਦਾ ਕਿੱਦਾਂ ਦੀਆਂ ਚੀਜ਼ਾਂ ਯੂਜ ਕਰਦੇ ਐ।
ਹਾਂਜੀ ਉ ਤੇ ਹੈ ਜੀ ਸਹੀ ਗੱਲ ਐ ਜੀ। ਬਾਕੀ ਘਾਰ ਦਾ ਖਾਣੇ 'ਚ ਜਾਦਾ ਨਿਊਟੀਸ਼ਨ ਵਗੈਰਾ ਪ੍ਰੋਟੀਨ ਵਗੈਰਾ ਜ਼ਿਆਦਾ ਹੋ ਜਾਂਦਾ ਨਾ।
ਹਾਂਜੀ।
ਹਾਂ ਤੇ ਬਾਰ ਦੇ ਖਾਨੇ ਚ ਲੋਕੀ ਪਤਾ ਨੀ ਕਿਵੇਂ ਜੇ ਕੀ, ਕੀ ਯੂਜ਼ ਕਿਵੇਂ ਜ ਓਇਲ ਯੂਜ ਕਰਦੇ ਆ ਕਿਵੇਂ ਜਿ ਸਬਜ਼ੀਆਂ ਯੂਜ ਕਰਦੇ ਨੇ। ਉਦਾ ਸਾਨੂੰ ਨੀ ਪਤਾ ਹੁੰਦਾ ਹਾਂ ਤੇ
ਕਈ ਵਾਰ ਵੀ ਵੇਸਟ ਹੁੰਦੇ ਜਿਹੜੀ ਬਸ ਖਰਾਬ ਜਹੀਆਂ ਹੁੰਦੀਆਂ ਥੋੜੀਆਂ ਸ ਮਿਲ ਜਾਂਦੀਆਂ ਨੇ ਉ ਵੀ ਯੂਜ ਕਰ ਲੈਂਦੇ ਨੇ ਕਈ ਵਾਰ ਓਇਲ ਫੇਰ ਉਹੀ ਯੂਜ ਕਰੀ ਜਾਂਦੇ ਆ ਵਾਰ, ਵਾਰ ਇਨੇ ਦਿਨਾਂ ਦਾ ਦੋ, ਦੋ ਤਿੰਨ, ਤਿੰਨ ਦਿਨਾਂ ਦਾ। ਉਦੇ ਚ ਫ੍ਰਾਈ ਕਰੀ ਜਾਂਦੇ ਆ ਹੋਰ ਕਿਆ।
ਹਾਂਜੀ, ਸਹੀ ਗੱਲ ਐ ਜੀ। ਆਪਾਂ ਵੀ ਇੱਕ ਦੋ ਵਾਰੀ ਮਤਲਬ ਜਿਵੇਂ ਵੀਕੈਂਟ ਤੇ ਜਾਂ ਮੰਥਂ ਐਂਡ ਤੇ ਜਾਈਦਾ ਨਾ ਬਾਹਰ ਤੇ ਮਤਲਬ ਖਾ ਕੇ ਆਈਦੈ, ਤੇ ਮਤਲਬ ਇੰਨੀ ਸੈਟਿਸਫੈਕਸ਼ਨ ਨੀ ਹੁੰਦੀ ਅੰਦਰੋਂ ਕਿ ਕੁਛ ਖਾਦੈ ਏ। ਮਤਲਬ ਸਾਰਾ ਦਿਨ ਐਸੀ ਡੀਟੀ ਗੈਸ ਐਵੇ ਜੇ ਫੇਸ ਕਰਨ ਨੂੰ ਮਿਲਦੀਆਂ ਈ ਨੇ।
ਉ ਫੇਰ ਕੁਛ ਮਸਾਲੇ ਉਨਾਂ ਨੇ ਏਦਾਂ ਦੇ ਯੂਜ ਕੀਤੇ ਹੁੰਦੇ ਐਨਾ। ਜਿਦੇ ਨਾਲ ਐਸੀਡਿਟੀ ਹੋਣ ਲੱਗ ਜਾਂਦੀ ਐ।
ਹਾਂਜੀ, ਹਾਂਜੀ ਉਹੀ ਜੀ ਬੋਤ ਤੇਜ਼ ਮਸਾਲੇ ਜਾ ਗ਼ਲਤ ਮਸਾਲੇ ਪਾਂਦੇ ਚਾਈਦੇ ਉਹੋ ਜੇ, ਹਾਂ ਉਦੇ ਲਈ ਕਿ ਸੇਹਤ ਵੀ ਖ਼ਰਾਬ ਹੁੰਦੀ ਐ।
ਹਾਂਜੀ।
ਹਾਂ ਤੇ ਘਰ ਦਾ ਖਾਨਾ ਐ ਏ ਕਿ ਹਲਕਾ ਫੁਲਕਾ ਘਰ ਦਾ ਇੱਕ ਦੋ ਰੋਟੀ ਜਾਂ ਤਿੰਨ ਰੋਟੀ, ਦੋ ਰੋਟੀ ਖਾਓ ਨਾ ਤੇ ਤਾਂ ਵੀ ਪਤਾ ਲੱਗਦਾ ਹਾਂ ਬਾਈ ਕੁੱਛ ਖਾਧਾ ਏ ਕੁਛ
ਹਾਂਜੀ, ਏ ਤਾਂ ਹੈਗਾ।
ਹਾਂ, ਵਧੀਆ ਫੀਲ ਜੀ ਆਦੀ ਏ ਕਿ ਵਧੀਆ ਖਾ ਰਹੇ ਆ।
ਔਰ ਆਏ ਹੁੰਦਾ ਵੀ ਘਰ ਦਾ ਖਾਣਾ ਜਿਵੇਂ ਖਾਂਦੇ ਆ ਸਾਰੇ ਇਕੱਠੇ ਬੈਠ ਕੇ ਖਾਂਦੇ ਆ ਹੈਨਾ ਵੀ ਚੀਜ਼ ਵੀ ਵ ਧ ਬਣ ਜਾਂਦੀ ਏ ਫੇਰ ਆਰਾਮ ਨਾਲ ਸਾਰੇ ਖਾ ਸਕਦੇ ਆ, ਬਾਰ ਤੋਂ ਹੁਨ ਆਪਾਂ ਜਿੰਨੀ ਲਵਾਂਗੇ ਉਨੀ ਉ ਮਿਲਨੀ ਆ ਆਪਾਂ ਨੂੰ।
ਕੁਆਂਟਿਟੀ ਨੀ ਨਾ ਜ਼ਿਆਦਾ ਹੁੰਦੀ ਹੈਗੀ।
ਹਾਂਜੀ, ਹੋਰ ਕਿਆ।
ਨਾਲੇ ਪੈਸੇ ਲਗਾਓ ਨਾਲੇ ਫੇਰ ਅਪਨਾ ਪੇਟ ਵੀ ਖ਼ਰਾਬ ਕਰੋ।
ਹਾਂਜੀ ਏ ਤਾ ਹੈ ਨਾ।
ਬਿਲਕੁਲ-ਬਿਲਕੁਲ ਜੀ ਬਾਕੀ ਅ ਤੁਸੀ ਦੱਸੋ ਤੁਸੀਂ ਵੈਜੀਟੇਰੀਅਨ ਓ ਨੋਨ ਵੈਜੀਟੇਰੀਅਨ ਓ? ਯਾ ਕੀ ਖਾਣਾ ਪਸੰਦ ਕਰਦੇ ਓ?
ਮੈਂ ਤਾਂ ਮੇਨ ਵੈਸੇ ਤਾ ਵੈਜੀਟੇਰੀਅਨ ਈ ਰੱਬਾ, ਨੋਨ ਵੈਜ ਤੋ ਤੁਆਡੇ ਬਣਦਾ ਨੀ ਹੈਗਾ ਹਾਂਜੀ, ਆਪਾਂ ਘਰੇਂ ਈ ਬਣਾਂ ਲਇਦਾ ਸਾਰਾ ਕੁੱਛ ਜਿਵੇਂ ਬੱਚਿਆਂ ਨੂੰ ਵੀ ਕੁੱਛ ਬਣਾਂ ਕੇ ਦੇਣਾ ਹੁੰਦਾ ਹਨਾ ਅੱਜ- ਕੱਲ ਤਾਂ ਥੋਨੂੰ ਪਤਾ ਸੋਸ਼ਲ ਮੀਡੀਆ, ਐਪਸ ਵਗ਼ੈਰਾ ਯੂਟਿਊਬ ਵਗੈਰਾ ਹੈਗੀ ਆ ਓਤੇ ਭਰੋ ਰੈਸਪ -ਪੀ ਤੇ ਨਾਲ ਦੀ ਨਾਲ ਨਿਕਲ ਜਾਂਦੀ ਐ ਤਾ ਉਹਨੂੰ ਦੇਖ ਕੇ ਬਣਾ ਲਈਦਾ ਐ, ਓਹੀ ਚੀਜ਼ ਦੋ ਤਿੰਨ ਵਾਰ ਟਰਾਈ ਕਰਾਂਗੇ ਤਾ ਓ ਚੀਜ਼ ਅਗਰ ਪਹਿਲਾ ਨਈ ਵਧੀਆ ਬਣਦੀ, ਤਾਂ ਦੂਜੀ ਤੀਜੀ ਵਾਰ ਤਾਂ ਵਧੀਆ ਬਣ ਈ ਜਾਂਦੀ ਐ।
ਹਾਂ-ਹਾਂ ਬਿਲਕੁਲ ਜੀ ਬਿਲਕੁਲ ਸਈ ਗੱਲ ਐ। ਹਾਂ। ਮੈਂ ਵੀ ਵੈਜੀਟੇਰੀਅਨ ਈ ਆਂ ਹਾਂ
ਔਖਾ ਵੀ ਲਗਦਾ ਗਰਮੀ ਚ ਖਾਂਦਾ ਵੀ ਨੀ ਜਾਂਦਾ, ਫਾਸਟ ਫੂਡ ਵਗ਼ੈਰਾ। ਬਾਰੋਂ ਦੀ ਬਾਰ ਦਾ ਨਾ ਸਿੰਪਲ ਈ ਰੋਟੀ ਵਗੈਰਾ, ਚਾਵਲ ਵਗੈਰਾ, ਦਾਲ ਚਾਵਲ ਏਦਾ ਈ ਵਧੀਆ ਲਗਦੇ ਆ ਜਾਦਾ।
ਹਾਂ-ਹਾਂ ਓਹੀ ਗੱਲ ਆ ਜੀ ਕੁੱਛ ਖਾਦਾਂ ਨੀ ਜਾਂਦਾ ਬਾਰ ਦਾ ਜਾਦਾ।
ਹੋਰ ਕਿਆ
ਅੱਛ ਛ ਤੇ ਬਾਰ ਖਾਣ, ਪਰ ਉੱਥੇ ਮਨ ਤੇ ਲਗਦਾ ਈ ਨੀ ਐ ਖਾਣ ਇੱਚ। ਕੁੱਛ ਵੀ ਬੈਠ ਕੇ ਲੋਕੇਸ਼ਨ ਦੇਖ ਕੇ ਆ ਜਾਈਦਾ।
ਹੂੰ-ਹੂੰ-ਹੂੰ।
ਹੋਰ ਤੁਸੀ ਬਾਹਰਲਾ ਖਾਣੇ ਓ ਜਾਂ ਘਰ ਦਾ ਜਾਦਾ
ਨਈ ਮੈਨੂੰ ਤੇ ਅਹ ਦੋਨੋਂ ਈ ਪਸੰਦ ਏ, ਪਰ ਮੈਂ ਬਾਰ ਬਾਹਰ ਨੀ ਜਾਦਾ ਨੀ ਜਾਂਦਾ। ਘਰ ਦਾ ਈ ਜਾਦਾ ਮੈਂ ਪ੍ਰੈਫਰ ਕਰਦਾ ਵਾਂ ਆਪਣੇ ਆਪ ਨੂੰ ਈ, ਮੈਂ ਜਾਦਾ ਘਰ ਘਾਰ ਦੀ ਹੀ ਬਣੀ ਹੋਈ ਚੀਜ਼ਾਂ ਮੈਨੂੰ ਸਈ ਲਗਦੀ ਏ, ਜੋ ਕੁੱਛ ਮੈਂ ਬਾਰ ਦਾ ਕੁੱਛ ਖਾਣਾ ਹੁੰਦਾ ਐ ਤੇ ਮੈਂ ਓ ਚੀਜ਼ ਘਰ ਵੱਲ ਘਰ ਲੈ ਆਣਾ। ਘਰ ਲਿਆ ਕੇ ਫੇਰ ਮੈਂ ਓ ਚੀਜ਼ ਆਪੇ ਵੀ ਬਨਾਣ ਦੀ ਟਰਾਈ ਕਰਦਾ ਵਾਂ। ਥੋੜਾਂ ਟਾਈਮ ਪਾਸ ਵੀ ਹੋ ਜਾਦਾ ਏ, ਟਾਇਮ ਨਿਕਲ ਜਾਂਦਾ ਏ ਤੇ
ਏ ਤਾ ਹੈ।
ਥੋੜੀ ਨੌਲੇਜ ਮਿਲ ਜਾਂਦੀ, ਫੇਰ ਆਪ ਬਣਾ ਵਧੀਆਂ ਵੀ ਲਗਦਾ ਖਾਂਦੇ ਹੋਏ।
ਹੋਰ ਕੀ, ਏ ਤਾ ਹੈ।
ਹਾਂ, ਤੇ ਮੈਂ ਤੇ ਆਪਣਾ ਘਰ ਓ ਮਨ ਹੁੰਦਾਂ ਤੇ ਮੈਂ ਘਰ ਈ ਲੈ ਕੇ ਆਣਾ।
ਬਟ ਹੁਣ ਆਏ ਆ ਕਈ ਏਦਾਂ ਦੇ ਵੀ ਜਿੱਥੋਂ ਦਾ ਨਾ ਜਗਾ ਤੋਂ ਮਿਲਦਾ ਐ ਕਈਆਂ ਚੋਂ ਸਾਫ਼- ਸਫ਼ਾਈ ਵੀ ਬੋਤ ਹੁੰਦੀ, ਕਈ ਬੋਤ ਧਿਆਨ ਰੱਖਦੇ ਐ।
ਹੂੰ -ਹੂੰ-ਹੂੰ-ਹੂੰ।
ਕਈ ਲੋਕ ਦੀ ਸਫਾਈ ਬੋਤ ਹੁੰਦੀ ਐ।
ਹਾਂ ੲੌ ਤਾ
ਤਲਵ ਵਗੈਰਾ ਹੋਗੀ ਹਨਾ ਵਧੀਆਂ ਕਿੱਤੇ ਉਹ ਕਰਦੇ ਆ ਤਾਂ ਫੇਰ ਵਧੀਆ ਮਿਲਦਾ ਉੱਥੇ ਖਾਣ ਲਈ ਵੀ।
ਜੀ ਓ ਤਾਂ ਹੈ ਜੀ, ਵਧੀਆਂ ਹੀ ਮਿਲਦਾ ਹਾਂ।
ਬਟ ਐਏ ਆਪਾਂ ਨੂੰ ਸੈਟਿਸਫੈਕਸ਼ਨ ਜੀ ਨੀ ਨਾ ਹੁੰਦੀ, ਜਦ ਤਰ ਆਪਾਂ ਖੁੱਦ ਨੀ ਆਪਣਾ ਖੁੱਦ ਬਣਾਨੇ ਆ ਤਾਂ ਪਤਾ ਹੁੰਦਾ ਵੀ ਕਿੱਦਾਂ ਦਾ ਸਭ ਕੁੱਛ ਯੂਜ ਕੀਤਾਂ ਮਟੀਰੀਅਲ ਵਗ਼ੈਰਾ।
ਵਿਚ ਜੋ ਆਪਾਂ ਖੁੱਦ ਬਨਾਣੇ ਆ ਪਹਿਲੀ ਗੱਲ ਤਾ ਐਚ ਸਾਫ਼- ਸਫ਼ਾਈ ਜਾਦਾ ਹੁੰਦੀ ਐ। ਠੀਕ ਐ, ਦੂਜੀ ਗੱਲ ਅੱਛਾ ਅ ਅੱਛਾ ਅਸੀ ਅ ਵਧੀਆਂ ਕੁਆਲਟੀ ਆਲੇ, ਹਾਂ। ਹਾਂ ਤੇ ਵਧੀਆਂ ਕੁਆਲਟੀ ਵਾਲੇ ਪ੍ਰੋਡਕਟ ਯੂਜ਼ ਕਰਾਂ ਕਰਦੇ ਆ ਔਰ ਓਹੀ ਆਪਾਂ ਖਾਣੇ ਆਂ ਓ ਸਾਨੂੰ ਪਤਾ ਏ ਓ ਸਾਡੇ ਲਈ, ਜਾਦਾ ਸੇਤ ਲਈ ਜਾਦਾ ਓ ਖ਼ਰਾਬ ਨੀ ਕਰਨਗੇ।
ਹੋਰ ਕੀ ਹਾਲ ਆ?
ਹਾਂ ਤੇਰ ਘਰ ਦਾ ਖਾਣਾ ਮਲੇ ਬੈਸਟ ਏ ਜੋ ਵੀ ਏ। ਹੂੰ। ਹਾਂ ਬਾਰ ਖਾਣ ਜਾਓ ਤੇ ਬਾਰੋ ਫੇਰ, ਸਾਨੂੰ ਪੇ ਵੀ ਕਰੋ ਆਪਾ ਹੈਵੀ ਕੋਸਟ ਪੇ ਵੀ ਕਰੋ ਤੇ ਫੇਰ, ਮਜ਼ਾ ਵੀ ਨੀ ਆਂਦਾ ਤੇ ਖਾ ਕੇ। ਬਸ ਹੈ ਕੀ, ਨਾਮ-ਨਾਮ ਦਾ ਹੁੰਦਾ ਕੀ ਆਪਾਂ ਬਾਰੋਂ ਖਾ ਕੇ ਆਏ ਕੁਛ ਵਦੀਆ ਨੀ ਹੁੰਦਾ ਓਦੇ ਵੇਚ।
ਪਰ ਹੁਣ ਬੱਚੇਆਂ ਦੇ ਜੀਏ ਹੁਣ ਬੱਚੇ ਵੀ ਜਾਂ ਵੱਡੇ ਵੀ ਬਾਰਲਾ ਖਾਂਦੇ ਐਂ ਤਾਂ ਪੇਟ ਦੀ ਇਨਫੈਕਸ਼ਨ ਬੋਤ ਹੁੰਦੀ ਐ।
ਪੇਟ ਦੇ ਵੀਚ ਦਰਦ ਹੋਣ ਲੱਗ ਜਾਂਦਾ ਏ।
ਓ ਤਾਂ ਦੇਖੋ, ਓਹੀ ਗੱਲ ਐ ਨਾ ਮਰ ਮੜਚ ਮਸਾ ਇਨਫੈਕਸ਼ਨ ਓਦੇ ਕਰਕੇ ਹੋ ਜਾਂਦੀ ਐ, ਬੱਚੇ ਐਨਾ ਓ ਨਈ ਕਰ ਪਾਦੇ ਹੈ।
ਈਮੀਂਊਨਟੀ ਘੱਟ ਹੁੰਦੀ ਐ ਨਾ ਬੱਚੇਆਂ ਨੂੰ ਥੋੜਾਜਾ ਡਾਏਜਸਟ ਘੱਟ ਕਰ ਪਾਦੇ ਨੇ ਹਾਂਜੀ ਚੀਜ਼ ਜਾਦਾ ਨਹੀ ਖਾਂਦੇ।
ਹੂੰ, ਹਾਂ। ਜੀਨੇ ਮੀਰਚ ਮਸਾਲੇ ਬਾਹਰ ਦੇ ਪਾਨੇ ਨੇ ਓ ਜੇ ਓ ਆ ਜੇੜੇ ਹੋਟਲ ਵਗੈਰਾ ਵਾਲੇ ਹੁੰਦੇ ਨੇ ਓ ਓਨਾਂ ਬੱਚੇ, ਨਈ ਡਾਏਜੈਸਟ ਨੀ ਕਰ ਪਾਂਦੇ
ਹਾਂਜੀ।
ਹਾਂ, ਹਾਂ, ਹਾਂ।
ਬਾਕੀ ਮੈਂ ਤਾਂ ਏ ਕਹੂੰਗੀ ਵੀ ਚਲੋ ਬਾਰਲਾ ਨਾ ਜਾਦਾ ਖਾਓ ਵੀ ਘਰ ਹੀ ਓਹੀ ਟਰਾਈ ਕਰੋ ਖੁਦ ਕੁੱਕ ਕਰੋ ਹਨਾ, ਤਾਂ ਜਾਦਾ ਬੈਟਰ ਐ।
ਹੂੰ ਬਾਕੀ ਓ ਤੇ ਗੱਲ ਸਈ ਐ ਜੀ, ਕ ਜਾਦਾ ਕੀ ਪਸੰਦ ਮਲਬ ਖਾਣੇ ਚ? ਕੀ ਵਧੀਆ ਲੱਗਦਾ ਵੈਜ ਵੇਚ, ਕੁਛ ਵਦੀਆ ਡੇਸ਼ ਵਗੈਰਾ?
ਨਈ ਆਪਾਂ ਤਾਂ ਮੇਗ ਹੁੰਦਾ ਨਾ ਕਈਆਂ ਵੀ ਏ ਵਾਲੀ ਸਬਜ਼ੀ ਜਾਂ ਏ ਡੇਸ਼ ਨਈਂ ਖਾਣੀ ਮੈਂ ਤਾਂ ਮੈਨੂੰ ਸਾਰਾ ਕੁੱਛ ਖਾ ਲੈਂਨੀ ਆਂ, ਮੈਂ ਅੱਗੇ ਮੀਲਦਾ ਆਪਣੀ ਬੇਟੀ ਨੂੰ ਵੀ ਐਦਾਂ ਈ ਆਦਤ ਪਾ ਰਈ ਆਂ ਕੀ ਓ ਵੀ ਹਰੇਕ ਚੀਜ਼ ਖਾਵੇ ਕੇਓਂਕੀ ਹਰੇਕ ਚੀਜ਼ ਤੋਂ ਆਪਾਂ ਨੂੰ ਅਲੱਗ-ਅਲੱਗ ਤਰਾ ਦੇ, ਪ੍ਰੋਟੀਨ ਵੀਟਾਮੀਨ ਵਗੈਰਾ ਹਨਾ ਸ ਕੁਛ ਲੱਗ-ਲੱਗ ਫਾਈਦਾ ਹੋਣਾਂ ਖਾਣ ਦਾ। ਹੋਰ ਕੀਆ, ਪੈਂਲਾਂ-ਪੈਂਲਾਂ ਚਲੋ‌ ਬਾ ਚੇ ਨੂੰ ਵੀ ਥੋੜਾ ਜੇਆ ਲੱਗਦਾ ਹੁੰਦਾ ਦਾਂ ਵੀ ਏਦਾਂ ਦਾ ਨਈ ਫੇਰ ਜਦੋਂ ਬਾਰ-ਬਾਰ ਆਪਾਂ ਖਲਾਵਾਂਗੇ ਬੱਚੇ ਨੂੰ ਤਾਂ ਬ ਚਾ ਵੀ ਖਾ ਲੈਂਦਾਂ ਏ ਜੀਦਾਂ ਦੀ ਆਦਤ ਪਾਵਾਂਗੇ ਆਪਾਂ ਓਦਾਂ ਦਾ ਫੇਰ ਬਣ ਜਾਂਦੇ ਏ ਨਾ ਏ ਵੀ ਹੈ।
ਹਾਂ ਬੇਲਕੁਲ ਜੀ ਸਈ ਗੱਲ
ਹਾਂ ਓ
ਵਗੈਰਾ ਘੱਟ ਲਾਈਕ ਕਰਦੀ ਆ ਹਏ ਤਾਂ ਛੋਟੀ ਓ ਐ ਤਾਂ ਫੇਰ ਹੋਰ ਕੇਆ ਸੀਂਪਲ ਰੋਟੀ ਖਾ ਕੇ ਜਾਦਾ ਖੁਸ਼ ਐ।
ਹਾਂ, ਸਹੀ ਹੈ, ਨਹੀਂ ੳ ਹੁਨੇ ਤੋਂ ਹੀ ਉਹ ਤੱਲਿਆ ਹੋਇਆ ਘੱਟ ਹੀ ਖਵਾਓ, ਜੋ ਵੀ ਹਨਾ।
ਹੋਰ ਕਿਆਂ
ਹੰਮ, ਤਾਂ ਕਿ ਅੱਗੇ ਕੋਈ, ਦਿੱਕਤ ਫੇਸ ਨਾ ਕਰਨੀ ਪਵੇ।
ਹੋਰ ਨਹੀਂ, ਉਹ ਐਂ ਵੀ ਸਿਹਤ ਦਾ ਧਿਆਨ ਦੇਖੋ ਆਪਾਂ ਨੂੰ ਖੁਦ ਰੱਖਣਾ ਪਏਗਾ, ਹੁਣ ਆਪਾਂ ਖਾਈ ਜਾਵਾਂਗੇ ਫਾਸਟ ਫੂਡ ਵਗੈਰਾ, ਤਾਂ ਫੇਰ ਸਿਹਤ ਖ਼ਰਾਬ ਹੋਏਗੀ। ਫੇਰ ਬੋਡੀ ਇੰਨੀ ਫੈਟੀ ਹੋ ਜਾਂਦੀ ਹੈ, ਹਨਾ ਫੈਟ ਚੜ ਜਾਂਦਾ ਇਨੀ ਫ਼ਿਰ ਮੋਟਾਪੇ ਆਉਣ ਲੱਗ ਜਾਂਦਾ ਜ਼ਿਆਦਾ, ਜੰਕ ਫੂਡ ਖਾਣ ਨਾਲ।
ਹਾਂਜੀ ਉਹ ਤਾਂ ਹੈ ਹੀ ਹੈ ਜੀ, ਜਿਹੜੀ ਅੱਜ ਕੱਲ੍ਹ ਜੰਕ ਫੂਡ ਵਿੱਚ ਉਹ ਮਿਓਨੀਸ ਵਗੈਰਾ ਪੈਂਦੀ ਹੈ, ਉਹਦੀ-ਉਹਦੇ ਬਹੁਤ ਹੀ ਜ਼ਿਆਦਾ ਸਾਈਡ ਇਫੈਕਟ ਹੈਗੇ ਨੇ।
ਹਾਂਜੀ, ਉਹ ਹੁਣ ਪਹਿਲਾਂ ਕਦੇ ਇੱਦਾਂ ਦਾ ਕੁਛ ਆਪਾਂ ਸੁਣਿਆ ਵੀ ਨੀ ਸੀਗਾ, ਹੁਣ ਦੇਖਲੋ ਹੁਣ ਦੇ ਟਾਈਮ 'ਚ ਆਹ ਕੁਛ ਪਹਿਲਾਂ ਦੇ ਟਾਈਮ 'ਚ ਤਾਂ, ਹੈ ਉਹ ਨੀ ਸੀਗਾ।
ਹਾਂ ਹਾਂ, ਪਹਿਲੇ
ਤੇ ਉਦੋਂ ਵੀ ਲੋਕ ਰਹਿੰਦੇ ਓਸੀ ਨਾ, ਉਹੀ ਤਾਂ ਵੀ ਉਦੋਂ ਵੀ ਤਾਂ ਰਹਿੰਦੇ ਸੀਗੇ।
ਹਾਂ।
ਜਿਦਾਂ ਆਪਾਂ ਆਪਣੀਆਂ ਹੈਬਿਟਸ ਕਰਦੇ ਹਾ ਬਸ, ਇੱਕ ਦੂਸਰੇ ਨੂੰ ਦੇਖ-ਦੇਖ ਕੇ, ਹੋਰ ਕੇਰਾ
ਹਾਂ। ਹਮ, ਸਹੀ ਗੱਲ ਹੈ ਜੀ।
ਹਾਂ।
ਬਾਕੀ ਐਂ ਵੀ ਚਲੋ, ਘਰ ਦਾ ਆਪਣਾ ਵਧੀਆ ਕੁੱਕ ਕਰੋ ਹਨਾ, ਸਾਰੇ ਮਿਲ ਕੇ ਖਾਓ ਬੈਠ ਕੇ, ਉਹ ਨਜ਼ਾਰਾ ਹੋਰ ਹੁੰਦਾ। ਹੁਣ ਬਾਹਰ ਜਾਵਾਂਗੇ, ਤਾਂ ਕਈ ਵਾਰ ਸਾਰੇ ਨਹੀਂ ਵੀ ਜਾ ਪਾਂਦੇ। ਤਾਂ ਫੇਰ ਜੋ ਸਾਰੇ ਇਕੱਠੇ ਬੈਠ ਕੇ ਖਾਂਦੇ, ਉਹ 'ਚ ਕੁਛ ਹੋਰਹੀ ਮਜ਼ਾ ਹੁੰਦਾ ਫ਼ਿਰ, ਇਹ ਵੀ ਹੈ।
ਹਮਮਮਮ ਹ, ਸਹੀ ਗੱਲ ਆਜੀ।
ਹਾਂਜੀ।
ਹ ਹਮ, ਉਹ ਤੇ ਹੈ ਜੀ ਦੇਖੋ, ਘਰ ਦਾ ਖਾਣਾ ਹੀ ਵਧੀਆ ਹੁੰਦਾ ਜੰਕ ਫੂਡ ਵਗੈਰਾ ਬਾਹਰ ਬਾਹਰ ਦੇ ਖਾਣੇ ਦੀ ਵੀ ਦੇਖੋ ਕੁਆਲਿਟੀ ਵਗੈਰਾ ਹੁੰਦੀਆਂ ਨੇ, ਪਰ ਇੰਨੀ ਵੀ ਨੀ ਆਪਣੀ ਹੁੰਦੀ ਕਿ ਬਈ, ਨੋਰਮਲ ਘਰ ਵਰਗੀ ਰੋਟੀ ਕੋਈ
ਠੀਕ।
ਕੋਈ ਐ, ਕੋਈ ਇਨਾ ਕੋਈ ਜਿੰਨਾ ਮਰਜ਼ੀ ਵੱਡਾ ਕੋਈ ਹੋਟਲ ਵਗੈਰਾ ਹੋਵੇ, ਤੇ ਪਰ ਹਾਂ ਹਾਂ, ਪਰ ਇਹਨੀ ਹੁੰਦਾ, ਕਿ ਜੋ ਘਰ ਵਰਗਾ ਖਾਣਾ ਦੇ ਪਾਏ।
ਜੀ ਵਹੀ। ਹਾਂਜੀ, ਚਲੋ ਹਾਂਜੀ ਫਿਰ ਠੀਕ ਹੈ ਹਾਂਜੀ, ਮੈਂ ਥੋੜੀ ਬਿਜੀ ਸੀ। ਿੰਦੀ ਠੀਕ
ਹਾਂ ਠੀਕ ਹੈ ਜੀ, ਠੀਕ ਹੈ ਓਕੇ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।